ਹੈਲੋ
ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਤੁਹਾਨੂੰ
ਆਹੋ
ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤ੍ਰੀ
ਹੈਲੋ
ਹੈਲੋ ਸਰ ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈਲੋ
ਹੈਲੋ ਹਾਂਜੀ। ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ। ਕੀ ਹਾਲ ਚਾਲ ਠੀਕ ਹੋ ਜੀ ਹਾਂਜ ਹਾਂਜੀ ਵਧੀਆ ਤੁਸੀ ਸੁਣਾਓ। ਕਰ ਪ ਬਸ ਬੈਠੇ ਸੀ। ਬਸ ਦੇਖ ਰਹੇ ਸੀ ਬਾਹਰ ਪੋਲਿਊਸ਼ਨ ਇੰਨਾ ਜ਼ਿਆਦਾ ਹੈਗਾ। ਘਰ ਦੇ ਬਾਹਰ ਬੱਚਿਆਂ ਨੂੰ ਕੱਢਣ ਦਾ ਹੱਲ ਨੀ ਹੈ
ਹਾਂਜੀ ਹਾਂਜੀ ਬਹੁਤ ਜ਼ਿਆਦਾ ਪ੍ਰਦੂਸ਼ਣ ਹੋ ਗਿਆ ਜੀ ਹਵਾ ਵੀ ਪੂਰੀ ਆ ਜ਼ਹਿਰੀਲੀ
ਜਰੀਲੀ ਹੋ ਜੀ ਇਨਾ ਪ੍ਰਦੂਸ਼ ਆ ਜੀ ਬਤ ਸਾਡਾ ਤੇ ਵੈਸੇ ਵੀ ਇੰਸਟਰੀਅਲ ਏਰੀਆ ਪੈਂਦਾ ਤੇ ਇਸ ਸਾਈਡ ਕੁਛ ਜ਼ਿਆਦਾ ਹੀ ਜਾਂਦਾ ਹਾਂ
ਹਾਂਜੀ ਹਾਂਜੀ ਹਾਂਜੀ ਰ ਉਸ ਕਰਕੇ ਫਿਰ ਜਿਹੜਾ ਸਾਰਾ ਸਾਰਾ ਉਹ ਦੂਸ਼ਿਤ ਪਾਣੀ ਵੀ ਦੂਸ਼ਿਤ
ਦੂਸ਼ਿਤ ਪਾਣੀ ਵੀ ਦੂਸ਼ਿਤ ਹੋ ਜਾਂਦਾ ਇੰਡਸਟਰੀਆਂ ਕਰਕੇ ਫਕ ਕਰ
ਪਾਣੀ ਵੀ ਸਾਰਾ ਪ੍ਰਦੂਸ਼ਿਤ ਹੋ ਜਾਂਦਾ ਪਾ ਸਾਡਾ
ਬਿਲਕੁਲ ਬਿਲਕੁਲ ਲੋਕੀ ਆਪਣਾ ਪੋਲਊਸ਼ਨ ਮੇਨਟੇਨ ਨੀ ਕਰਕੇ ਰੱਖਦੇ ਜੀ ਠਕ ਸਾਡੇ ਇੰਡੀਆ ਇੇ ਹੈ ਹੀ ਹੈ ਕੁਛ ਆਪਣਾ ਮਤਲਬ ਇੰਨੀ ਗੰਦਗੀ ਹੈ ਸੜਕਾਂ ਤੇ ਵੈਸੇ ਵੀ ਵਾਟਰ ਪੋਲ ਕੀ ਏਅਰ ਪੋਲਊਸ਼ਨ ਕੀ
ਲੋਕਾਂ ਨੂੰ ਜਾਗਰਕਤਾ ਚਾਹੀਦੀ ਹੈ ਨਾ ਕਿ ਆਪਾਂ ਪੂਰਾ ਧਿਆਨ ਰੱਖੀਏ ਜੀ ਕੋਈ ਇੰਡਸਟਰੀ ਲਾਈਏ ਕੁਛ ਵੀ ਲਾਇਆ ਵਾ
ਆਪਾਂ ਆਪਣਾ ਘਰ ਵੀ ਤਾਂ ਸਾਫ਼ ਰੱਖਦੇ ਹੀ ਆ ਜੀ ਬਿਲਕੁਲ ਬਿਲਕੁਲ ਅਗਰ ਸਾਰੇ ਅਸੀਂ ਚਾਹੀਏ
ਹਾਂਜੀ ਹਾਂਜੀ
ਇਹਦੇ ਸਾਰਿਆਂ ਦੇ ਕਪੀ ਹੁੰ ਅਗਰ ਸਾਰੇ ਚਾਹੀਏ ਤੇ ਹੋ ਸਕਦਾ ਹੁਣ ਅਸੀਂ ਆਪ ਹੀ ਇਨਾ ਨੀ ਘਰੋ ਬਾਹਰ ਦੀ ਸਫ਼ਾਈ ਨੀ ਇਨੀ ਰੱਖਦੇ ਤੇ
ਨਹੀਂ ਸਹੀ ਉਹੀ ਗੱਲ ਆ ਜੇ ਆਪਾਂ ਆਪਣਾ ਪੂਰਾ ਘਰ ਦੇਖੋ ਕੋਈ ਆਉਂਦਾ ਵਾ ਵੈਸੇ ਵੀ ਪੂਰਾ ਸਾਫ਼ ਸੁਥਰਾ ਰੱਖੀ ਦਾ ਇਦਾਂ
ਆਪਣਾ ਮਹੱਲਾ ਸਾਹਿਬ ਰੱਖਏ ਆਪਣਾ ਸ਼ਹਿਰ ਸਾਹਿਬ ਰੱਖੀਏ ਪੂਰਾ ਦੇਸ਼ ਵਧੀਆ ਹੋਜੂਗਾ ਜੀ ਬਿਲਕੁਲ ਬਸ ਸਾਨੂੰ ਚਾਹੀਦਾ ਨਾ ਥੋੜਾ ਬਹੁਤ ਕੀ ਆਪਣਾ ਯੋਗਦਾਨ ਚਾਹੀਦਾ ਹੈਗੀ
ਮਲਬ ਸਰਕਲ ਹੋਣਾ ਚਾਹੀਦਾ ਪੂਰੀ ਸਸਾਇ ਰਟੀ ਅਗਰ ਧਿਆਨ ਦੇ ਨਾ ਤਾਂ ਹੀ ਹੋ ਸਕਦਾ ਅਦਰਵਾਈਜ਼ ਨਹੀਂ ਸਾਰ ਨੂੰਣਾ ਚਹੀ ਸਾਥ ਦੇਣਾ ਚਾਹੀਦਾ ਨੂੰ ਵੀ ਆਪਾਂ ਵੀ ਆਪਾਂ ਸਾਰੇ ਰਲ ਮਿਲ ਕੇ ਆਪਣਾ ਕਿਉਂਕਿ ਸਾਡੀ ਆਉਣ ਵਾਲੀ ਪੀੜੀ ਬਿਲਕੁਲ ਸਹੀ ਹੋ ਗਗੀ ਨਾ ਫ਼ਿਰ
ਨਹੀਂ ਉਹ ਕਿਹੜਾ ਪਾਣੀ ਪੀਣਗੇ ਜੀ ਉਹ ਕਿਹੜੇ ਕਿਹੜੀ ਹਵਾ ਵਰਤੋਗੇ ਜੀ ਇੰਨੀ ਗੰਦੀ ਹਵਾ ਚ
ਪੋਲਿਊਸ਼ਨ ਦੀ ਵਜਾ ਤੋ, ਤੇ। ਕਈਆਂ ਨੂ ਅਸਥਮਾ ਦੀ ਪ੍ਰੋਬਲਮ ਹੋ ਰਹੀ ਹੈ। ਕਾਫੀ ਕਫ ਸਾ ਦੀ ਬਹੁਤ ਪ੍ਰੋਬਲਮ ਆ ਰਹੀ ਏ।
ਗੰਭੀਰ ਬਿਮਾਰੀਆਂ ਲੱਗ ਰਹੀਆਂ। ਪਾਣੀ ਨਾਲ ਬਹੁਤ ਗੰ ਬਿਮਾਰੀਆਂ ਲੱਗਦੀਆਂ ਦੇਖੋ ਜੀ। ਲੀਵਰ, ਕਿਡਨੀ ਤੇ ਕਿੰਨਾ ਅ-
ਕਿੰਨਾ ਸੌ ਅਸਰ ਪੈਂਦਾ ਜੀ। ਬਿਲਕੁਲ, ਏ ਪੋਲਿਊਸ਼ਨਤਾਂ ਹੀ ਹੈ। ਹਰ, ਇੱਕ ਚੀਜ਼। ਹਾਂਜੀ, ਹਾਂਜੀ- ਹਾਂਜੀ। ਹੋਰ? ਹੂੰ, ਹੁਣ ਸਰਕਾਰਾਂ ਨੂੰ ਵੀ ਥੋੜਾ ਚਾਹੀਦਾ, ਕਿ ਥੋੜੇ ਸਟੈਪ ਚੱਕਣ ਤੇ ਦੱਸਣ।
ਲੋਕਾਂ ਨੂੰ ਜਾਗਰੂਕ ਕਰਨ। ਲੋਕੀ ਵੀ ਜਾਗਰੂਕ ਹੋਨ। ਸਾਨੂੰ ਆਪਣੇ ਆਪ ਨੂੰ ਵੀ ਚਾਹੀਦਾ ਕਿ, ਥੋੜਾ ਬਹੁਤਾ ਕੁਛ ਕਰਨਾ ਹੀ ਚਾਹੀਦਾ ਨਾ, ਸਮਾਜ ਲਈ।
ਕੋਈ ਫਾਇਦਾ ਨਹੀਂ ਹੈਗਾ। ਅਗਰ ਕੰਮ ਕਰਦੇ ਵੀ ਨੇ। ਜਿਵੇਂ ਸੀਵਰ ਵਗੈਰਾ ਵੀ ਇਹਨਾਂ ਨੇ ਪਾਏ ਨੇ, ਕੰਮ ਕਰਦੇ ਵੀ ਨੇ, ਤੇ ਉਹ ਉਸ ਹਿਸਾਬ ਦਾ ਕਰਦੇ ਨੇ ਹੂਨ ਸਾਰੇ ਸੀਵਰ ਬਲੋਕ ਹੋਏ ਪਏ ਨੇ ਵੇ ਇਹਨਾਂ ਨੂੰ ਚਾਹੀਦਾ ਸੀ ਕਿ ਆਪਣਾ ਪੋਲਿਊਸ਼ਨ ਦੇ ਅਕੋਡਿੰਗ ਉ ਪਾਨ ਥੋੜੇ ਵੱਡੇ ਵਡੇ ਰਿਸੀਵਰ ਪਾਈਪ ਪਾਨ ਕਿ ਚਲੋ ਹੂਨ ਸਬ ਬਾਕੀ ਹਿਸਾਬ ਨਾਲ ਹੀ ਪਾਨਾ ਚਾਹੀਦਾ ਨਾ ਇਹਨਾ ਨੂੰ। ਹੂਨ ਇਹਨਾ ਨੇ ਬਾਕੀ ਹਿਸਾਬ ਨਾਲ ਇਹਨਾ ਨੂੰ ਪਾਣਾ ਚਾਹੀਦਾ ਸਾਰਾ ਫਾੱਰਨ ਕੰਟਰੀ ਵਾਲਾ ਸਾਰਾ ਸਿਸਟਮ ਸਿਸਟਮ ਤੇ, ਬਣਾ ਤਾ ਇਹਨਾਂ ਨੇ, ਕਿ ਸਾਰੀਆਂ ਨਾਲੀਆਂ ਵਗੈਰਾ ਸਭ ਇਹਨਾਂ ਨੇ, ਬੰਦ ਕਰ ਦਿੱ ਲੇਕਿਨ ਕੀ, ਹਾ, ਬੰਦ ਕਰਤੀਆ ਨਾਲਿਆਂ ਉਹਦੇ ਅੰਦਰ ਸਾਰਾ ਗੰਦ ਫਸ ਕੇ, ਤੇ ਉਹ ਬਲੋਕ ਹੋ ਗਈਆਂ। ਸਾਰਾ ਪਾਣੀ ਬੈਕ ਮਾਰਦਾ ਤੇ, ਸਾਡੀ ਸਾਈਡ ਤੇ ਬਹੁਤ ਹੀ ਬੁਰਾ ਹਾਲ ਹੈ। ਹਾਂਜੀ- ਹਾਂਜੀ, ਹਾਂਜੀ ਜੀ।
ਬਸ ਉਹੀ ਗੱਲ ਨਾ ਬ ਉਹੀ ਗੱਲ ਨਾ ਕੋਈ ਸਿਸਟਮ ਨੀ ਹੈਗਾ ਜੀ ਪ੍ਰੋਪਰ ਇੱਕ ਇਹਨਾਂ ਦਾ। ਕੰਮ ਕਰਦੀਆਂ ਸਰਕਾਰਾਂ
ਕੰਮ ਕਰਦੀਆਂ ਸਰਕਾਰਾਂ। ਪਰ ਸਿਸਟਮ ਨੀ ਹੈਗਾ ਨ ਪਰੋਪਰ। ਪੈਸਾ ਵੀ ਲਗਾਦੇ ਨੇ, ਕੰਮ ਵੀ ਕਰ ਕਰਦੇ ਨੇ ਫਾਇਦਾ ਵੀ, ਕੋਈ ਨੀ ਹੁੰਦਾ। ਜਨ ਤਾ ਫੇਰ, ਪਰੇਸ਼ਾਨ ਫੈਦਾ ਵੀ ਬੁ ਕੋਈ ਨੀ ਹੁੰਦਾ ਜਨਤਾ ਫ਼ੇਰ ਪਰੇਸ਼ਾਨ ਜੀ। ਪਹਿਲਾਂ ਛੋਟੇ ਸੀਵਰੇਜ ਪਾਦੂ ਗੇ
ਵੀ ਵੱਡੇ ਪਾਦੋ ਜੀ। ਆਉਣ ਦੇ ਟਾਈਮ ਚ ਕੋਈ ਔਖਾ ਹੀ ਨਾ ਹੋਵੇ ਬੰਦਾ। ਫੇਰ ਪੱਟੂ ਗੇ
ਫੇਰ ਪੱਟੂਗੇ, ਫੇਿਰ ਚੇਂਜ ਕਰੂਗੇ, ਫੇਰ ਬਦਲੂਗੇ, ਬਿਲਕੁਲ।
ਹਾਂਜੀ- ਹਾਂਜੀ। ਦਿਲੋ ਹਵਾ ਵੀ ਕਿੰਨੀ ਇੰਡਸਟਰੀ ਇੰਡਸਟਰੀ ਜਿਹੜੇ ਫੈਕਟਰੀਆਂ- ਫੁਕਟਰੀਆਂ ਹੈਗੀਆਂ। ਕੋਈ ਇਹਨਾਂ ਨੇ ਚਿਮਨੀ ਨੀ ਲਾਈ। ਸਾਰਾ ਧੂੰਆਂ ਵਾਤਾਵਰਨ ਜਾਇ ਜਾਂਦਾ ਵੈ
ਜਾਈ, ਜਾਂਦਾ ਵਿਆ ਦੇਖੋ ਜੀ। ਘਰਾਂ ਦੇ ਵਿੱਚ ਕਹਿ ਲੋ। ਪੋਲੀ ਏਰੀਆ ਇਹੋ ਜਿਹਾ ਕਿ ਸਵੇਰੇ ਅਸੀਂ ਡਸਟਿੰਗ ਕਰ ਲਈਏ ਨਾ, ਸ਼ਾਮ ਤੇਕਨ ਟੇਬਲ ਮਿੱਟੀ- ਮਿੱਟੀ ਹੋ ਜਾਂਦੇ ਨੇ।
ਇਹ ਹਰ ਪਾਸੇ ਹੈ। ਇ ਇੰਡਸਟਰੀ ਦੀ ਗੱਲ ਨਹੀਂ ਹਰ ਤੁਸੀਂ ਆਪਣੇ ਘਰ ਵੀ ਦੇਖ ਲੋ
ਚਲ ਜਿੰਨਾ ਮਰਜੀ ਬੰਦ ਕਮਰਾ ਹੋਵੇ ਹੂੰ- ਹੂੰ। ਮਿੱਟੀ ਤਾਂ ਆਈ ਜਾਣੀ ਕਿਤੋਂ ਨਾ ਕਿਤੋਂ। ਹੂਨ ਆਵਾਜ਼ ਨੀ ਜਿਆਦਾ ਗੰਦੀ ਹੋ ਚੁੱਕੀ ਸਾਡੀ। ਹੂੰ, ਪਹਿਲਾਂ ਟਾਈਮ ਅੱਛਾ ਹੁੰਦਾ ਸੀ, ਵਹੀਕਲ ਘੱਟ ਹੁੰਦੇ ਸੀ। ਪੋਲੂਸ਼ਨ ਘਟ ਹੂਂਦਾ ਸੀ । ਬਿਲਕੁਲ, ਇਹ ਤੇ ਹੈ। ਜੰਗਲ ਅਸੀ ਕਟੀ ਜਾਨੇ ਆ ਵਈ ਸੀ, ਹਾ। ਵੇਂ ਕਿ ਪਹਿਲੇ ਕਿੰਨਾ, ਸਹੀ ਹੁੰਦਾ ਸੀ। ਹੂੰ। ਤੇ ਜਦੋਂ ਅਸੀਂ ਛੋਟੇ ਹੁੰਦੇ ਸੀ। ਤੇ ਮਤਲਬ ਲੋਕੀ ਪਹਿਲੇ ਛੱਤਾਂ ਤੇ, ਜਾ ਕੇ ਸੋਦੇ ਹੁੰਦੇ ਸੀ ਕਿ ਇੰਨੀ ਮਤਲਬ ਫਰੈਸ਼ ਏਅਰ ਆਉਂਦੀ ਸੀ। ਠੰਡੀ ਹਵਾ ਆਨੀ ਗਰਮੀਆਂ ਚ ਵੀ। ਤੇ ਹੁਣ ਬਾਹਰ ਜਾਓ ਗਰਮੀ। ਸਭ ਦੇ ਘਰਾਂ ਚ ਅੇਸੀ ਲੱਗੇ ਨੇ, ਤੇ ਬਾਹਰ ਹੀਟ ਬਰਾਬਰ ਹਾਂ।
ਹੁਣੀ ਚਾਰ- ਚਾਰ, ਪੰਜ-ਪੰਜ ਏ ਸੀ ਇੱਕ ਘਰ ਚ ਲੱਗੇ। ਪਹਿਲਾਂ ਇੱਕ ਏ ਸੀ ਲੱਗਾ ਹੁੰਦਾ ਸੀ। ਪੰਜ ਹਰ ਕਮਰੇ ਚ ਏਸੀ, ਲੋਬੀ ਚ ਵੀ ਏਸੀ।
ਕੋਈ, ਕੱਠੇ ਬੈਕੇ ਹੀ, ਨੀ ਰਾਜੀ ਹੈਗਾ। ਸਭ ਨੂੰ ਆਪਣੇ ਪਰਸਨਲ ਏ ਸੀ ਤੇ ਪਰਸਲ ਰੂਮ ਚਾਹੀਦੇ ਆ।
ਹਾਂਜੀ, ਹਾਂਜੀ। ਉਹ ਅੱਗੇ ਕੋਈ ਵੀ ਚੀਜ਼ ਹੁੰਦੀ ਸੀ। ਬਸ
ਹੁੰ ਬੰ ਚਲੋ ਸਾਰਾ ਅਰਜਸਟ ਕਰ ਲੈਂਦੇ ਸੀ। ਸਾਰੇ ਕਰ ਲੈਂਦੇ ਹੂ ਹੂ ਹਾਂ ਇਕ ਕਮਰੇ ਚ ਨੀਚੇ ਬਿਸਤਰੇ ਕਰਲੋ ਕੋਈ ਬੈਡ ਤੇ ਸੋ ਗਈ ਕੋਈ ਨੀਚੇ ਸੋ ਗਈ ਐਡਜਸਟ ਐਡਜਸਟਮੈਂਟ ਹੋ ਜਾਂਦੀ ਸੀ। ਹਾਂਜੀ ਹਾਂਜੀ, ਹੁਣ ਦੇਖ ਲੋ, ਹੁਣ ਬਿਲਕੁਲ ਵੀ ਨਹੀਂ ਹੈ। ਬਾਹਰ ਤੁਸੀਂ ਰਾਤ ਦੇ ਟਾਈਮ ਬਾਹਰ ਜਾਓ ਤੇ ਗਰਮੀ ਇੰਨੀ ਗਰਮੀ ਬੰਦਾ ਇਹ ਨੀ ਕਹਿ ਸਕਦਾ ਅ ਵੋਕ ਕਰਕੇ ਕੇ ਤੇ ਹੋਰ ਫਰੈਸ਼ ਹੋ ਗ ਬਲਕਿ ਹੋਰ ਬੰਦਾ ਪਰੇਸ਼ਾਨ ਹੋ ਕੇ ਆ ਜਾਂਦਾ। ਹਾਂ
ਬਹੁਤ ਕੰਮ ਜਾਦਾ
ਉਹਹੁ ਕੰਮ ਜਾਦਾ ਔਖਾ ਹੋਇਆ ਪਿਆ ਸੀ। ਪਰ ਇਹਦਾ ਸੋਚਣਾ ਪੈਣਾ ਨਾ ਫੇਰ ਆਮ ਦਾ ਜਿਹੜਾ ਸਾਡਾ ਭਵਿੱਖ -ਭਵਿੱਖ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਣਾ ਜੀ। ਕਿਵੇਂ ਹੀ ਕਟੇਗਾ ਪੋਲਿਊਸ਼ਨ। ਅ ਵਹੀਕਲ ਵੀ ਓਨੀ ਆਬ ਜਿੰਨੀ ਹਾਂ ਜਿੰਨੀ ਆਬਾਦੀ ਹੈ। ਜਿੰਨੇ ਬੰਦੇ ਆ ਓਨੇ ਵਹੀਕਲ ਨੇ ਇਹ ਵੀ ਫਰਕ ਪੈਂਦਾ ਓਨਾ ਪੋਲੂਸ਼ਨ ਵੀ ਤੇ ਹੋਏ ਗਾ। ਓਹ ਤੇ ਉਹੀ ਗੱਲ ਹੈ ਨਾ। ਵਹੀਕਲ ਗੱਡੀਆਂ ਜਿੰਨੀਆਂ ਬੰਦ ਉਨੀ ਗੱਡੀਆਂ, ਉਨੀ ਐਕਟੀਵਾ, ਉਨੀ ਸਕੂਟਰ। ਦਿੱਲੀ ਵਰਗੇ ਸ਼ਹਿਰ ਚ ਦੇਖ ਲਓ
ਉਧਰ ਤੇ, ਉਥੇ ਤੇ, ਹੋਰ ਹੀ ਜਿਆਦਾ ਬੁਰਾ ਹਾਲ ਹੈ। ਬਿਲਕੁਲ।
ਹਾਂਜੀ-ਹਾਂਜੀ, ਛੋਟੇ ਸ਼ਹਿਰਾਂ ਤਾਂ ਫੇਰ ਵੀ ਠੀਕ ਹੈ। ਪਰ ਵੱਡੇ ਸ਼ਹਿਰਾਂ ਤਾਂ ਬਹੁਤ ਬੁਰਾ ਹਾਲ ਹੈ। ਜੀ
ਅਹ ਤੁਹਾਡਾ ਏਰੀਆ ਕਿਹੜਾ ਪੈਂਦਾ ਐ?
ਆਪਣਾ ਇਲਾਕਾ ਇਹ ਬੰਦਾ ਆਪਣਾ ਪੰਜਾਬ ਈ
ਆਪਣਾ ਪੰਜਾਬ ਪੈਂਦਾ ਪੰਜਾਬ ਸਾਡਾ ਹਰਿਆਣਾ ਜਗਾਦਰੀ।
ਅੱਛਾ ਜੀ ਅੱਛਾ, ਅੱਛਾ ਜੀ-ਅੱਛਾ ਜੀ ਚਲੋ। ਵਧੀਆ ਗੱਲ ਆ ਪਰ ਫੇਰ ਵੀ ਤੁਹਾਨੂੰ ਕੋਈ ਸਰ ਸਰਕਾਰਾਂ ਨੂੰ ਚਾਹੀਦਾ ਕਿ ਕੋਈ ਆਪਣੇ ਕੋਈ ਬਣਾਵੇ ਸੰਸਥਾਵਾਂ ਇੱਦਾਂ ਦੀਆਂ ਬਣਾਵੇ ਜਿਹੜਾ ਇਹਨਾਂ ਪ੍ਰਦੂਸ਼ਣ ਨੂੰ ਠੀਕ ਕਰੇ ਪ੍ਰਦੂਸ਼ਣ ਬਾਰੇ ਜਾਣਕਾਰੀ ਦੇ
ਦੇ ਘਰ ਘਰ ਜਾ ਕੇ ਲੋਕਾਂ ਨੂੰ ਸਮਝਾਵੇ ਲੋਕੀ ਉਹਨਾਂ ਸਾਥ ਦੇਣ ਹਰ ਏਰੀਏ ਦੇ ਵਿੱਚ ਸੋਸਾਇਟੀ ਦਾ ਇੱਕ ਮੈਂਬਰ ਹੋਣਾ ਚਾਹੀਦਾ ਜਿਹੜਾ ਚੀਜ ਦਾ ਧਿਆਨ ਰੱਖੇ ਸੋਸਾਇਟੀ ਦਾ ਇਕ ਮੈਂਬਰ ਚੰਗੇ ਤਰੀਕੇ ਨਾਲ਼ ਹਰ ਇਕ ਹਰ ਇਕ ਹਰ ਇਕੱਲੇ-ਇਕੱਲੇ ਘਰ ਜਾ ਕੇ ਜਾਗਰੂਤ ਕਰਨਾ ਹਰ ਕਿਸੇ ਨੂੰ ਜਿ ਡੇਂਗੂ ਵਾਲੇ ਆਉਂਦੇ ਜੀ ਇਧਰ ਡੇਂਗੂ ਪਾਣੀ ਨਾ ਹੀ ਰਹਿ ਕੇ ਹੈ ਦੱਸਣਾ ਚਾਹੀਦਾ ਆਲੇ ਦੁਆਲੇ ਸਫ਼ਾਈ ਦਾ ਧਿਆਨ ਰੱਖੋ। ਆਪਣਾ ਚਲੋ ਮਹੱਲਾ ਤਾਂ ਸਾਫ਼ ਰੱਖੀਤਾ, ਆਪਣੀ ਗਲੀ ਸਾਫ਼ ਰੱਖ ਲੋ
ਹਾਂ। ਇਹ ਨੇ ਡਸਟਬਿਨ ਲਗਾਏ ਸੀ ਜੇ ਡਸਟਬਿਨ ਹੀ ਚੋਰੀ ਹੋ ਜਾਂਦੇ ਨੇ
ਉਹ ਫੇਰ ਏਦਾਂ-ਏਦਾਂ ਈ
ਘਰ ਦੇ ਡਸਟਬਿਨ ਲਗਾਏ ਹੋਏ ਸੀ ਉਹ ਵੀ ਸੁੋਸਾਇਟੀ ਦੇ ਵਿੱਚੋਂ ਚੋਰੀ ਹੋ ਜਾਂਦੇ ਨੇ, ਦੱਸੋ ਕੀ ਕਰ ਲਏਗਾ ਬੰਦਾ। ਪੋਲਿਊਸ਼ਨ ਨੂੰ ਰੋਕਣ ਵਾਸਤੇ ਕੀ ਕਰ ਲਗਾ ਫ਼ੇਰ-ਫ਼ੇਰ ਅਗਰ ਡਸਟਬਿਨ ਚੁੱਕਿਆ ਗਿਆ ਵਵੇ ਤੇ ਉਥੋਂ ਉਹਨਾਂ ਨੇ ਆਪਣਾ ਉੱਥੇ ਮਤਲਬ ਇੱਕ ਜਗ੍ਹਾ ਬਣ ਗਈ ਨਾ ਡਸਬਿਨ ਦੀ ਡਸਟ ਵੀ ਨਹੀਂ ਵੀ ਹੈ ਤੇ ਉਹਨਾਂ ਨੇ ਸੜਕ ਤੇ ਹੀ ਕੰਨ ਸੁੱਟ ਦੇਣਾ ਵੇ।
ਹਾਂਜੀ-ਹਾਂਜੀ-ਹਾਂਜੀ।
ਸਫ਼ਾਈ ਕਿੱਥੋਂ ਹੀ ਰਹਿਜੇਗੀ।
ਉਹੀ ਤਾਂ ਗੱਲ ਹੈ। ਜੀ ਪਹਿਲਾਂ ਜ ਕੋਈ-ਕੋਈ ਕੈਮਰੇ ਕੂਮਰੇ ਕੋਈ ਲਗ ਲੱਗੇ ਨਹੀਂ ਹੁੰਦੇ ਹੁੰਦਾ ਕੈਮਰੇ ਲਗਾਉਣੇ ਪੈਂਦੇ ਜੀ ਘਰ
ਜੀ ਘਰ-ਘਰ ਤੁਹਾਨੂੰ ਪਤਾ ਐ। ਹਾਂ। ਘਰ ਦੇ ਬਾਹਰ ਮਾਰਾ ਜਹਾ ਇਗਨੋਰ ਕਰਦੋ ਤੇ ਕੋਈ ਨਾ ਕੋਈ ਗੰਦ ਸੂਟ ਜਾਂਦਾ ਏ।
ਹਾਂਜੀ ਹਾਂਜੀ ਪਰ ਲੋਕਾਂ ਨੂੰ ਬਿਲਕੁਲ ਵੀ ਓਹ ਹੈਨੀ ਅਕਲ ਹੈ ਨਿ ਗੀ ਕਿ ਸਰਕਾਰ ਨੇ ਪੂਰਾ ਕੂੜ
ਪੂਰਾ ਕੂੜ ਕੂੜੇ ਸੁੱਟਣ ਵਸ ਬਣਾਏ ਪਏ ਡੰਪ ਬਣਾਏ ਪਏ ਉੱਥੇ ਜਾ ਕੇ ਸੁੱਟਣ
ਪਰ ਉਹਨਾਂ ਨੂੰ ਹੈ ਨੀ ਕੋਈ ਮੈਂ ਡਾਂ ਸੁੱਟਣਾ ਨਹੀਂ ਸੁੱਟਣਾ ਸਿੱਧਾ ਗਲੀ ਸੁੱਟਦੇ ਤਾਂ ਢੇਰ ਲੱਗਦੇ ਰਹਿੰਦੇ ਜੀ।
ਜਿੰਨਾ ਮਰਜੀ ਇੱਥੇ ਸਰਕਾਰ ਅਗਰ ਚਲੋ ਕੁਛ ਸਟੈਪ ਚੁੱਕਦੀ ਵੀ ਏ ਤੇ ਲੋਕ ਇਹੋ ਜਿਹੇ ਹੈਗੇ ਨੇ।
ਹਾਂਜੀ ਹਾਂਜੀ ਹਾਂਜੀ ਉਹੀ
ਧਿਆਨ ਦਿੰਦੇ ਜੈ
ਪਰ ਧਿਆਨ ਤਾਂ ਦੇਣਾ ਪੈਣਾ ਜੇ ਆਪਾਂ ਆਪਣਾ ਭਵਿੱਖ ਵਧੀਆ ਕਰਨਾ ਆਉਣ ਵਾਲੇ ਆਪਣੇ ਬੱਚਿਆਂ ਦਾ ਇਹ ਤਾਂ ਜੀ ਕਰਨਾ ਹੀ ਪੈਣਾ ਤੁਸੀਂ ਆਪੇ ਦੇਖ ਲ ਜੀ ਕਿੰਨਾ ਬੁਰਾ ਬਿਮਾਰੀਆਂ ਨੇ ਕਿੰਨਾ ਘੇਰ ਲਿਆ ਪ੍ਰਦੂਸ਼ਣ ਕਰਕੇ। ਸਾਰੇ ਹਸਪਤਾਲ ਭਰੇ ਪਏ ਜੀ।
ਬਿਮਾਰੀਆਂ ਆਈਆਂ ਹੀ ਪੋਲ ਕਰਕੇ ਨੇ ਪਾਣੀ ਗੰਦਾ ਹੋਏਗਾ। ਹੁਣ ਹਰ ਇੱਕ ਘਰ ਵਿੱਚ ਐਕੁਆਗਾਰਡ ਆ ਗਿਆ, ਪਹਿਲੇ ਕਿਹੜਾ ਐਕੁਆਗਾਰਡ ਹੁੰਦੇ ਹੈਗੇ ਸੀ।
ਪਹਿਲਾਂ
ਕੇ ਹ ਕਈ ਵਾਰ ਤੇ ਪਾਣੀ ਵੀ ਮਤਲਬ ਜਿਵੇ ਅਹ ਸੀਵਰ ਵਗੈਰਾ ਇੰਨੇ ਗੰਦੇ ਹੈਗੇ ਨੇ ਪਾਣੀ ਇੰਨਾ ਗੰਦਾ ਆਉਂਦਾ ਹੈ ਕਈ ਵਾਰ ਟੈਂਕੀ ਚ। ਬੜਾ ਗੰਦਾ ਪਾਣੀ ਪਾ ਇੰਨੀ ਸਮੈੱਲ ਹੁੰਦੀ ਹੈ। ਤੇ ਫਿਰ ਹਾਂ ਫੇਰ ਉਹ ਪਾਣੀ ਸਾਰੀ ਟੈਂਕੀ ਖਾਲੀ ਕਰੋ।
ਉਹ ਵੀ ਅੱਜ ਕਲ ਸਾਫ਼ ਕਰਾਉਣੇ ਪੈਂਦੀ ਜੀ।
ਹਾਂ।
ਮਤਲਬ ਕੀ ਕਹਿੰਦਾ ਮਤਲਬ ਕਿ ਜੇ ਬਹੁਤ ਜਿਆਦਾ ਬੁਰਾ ਹਾਲ ਹੈ। ਜੇ ਇਹਨਾਂ ਨਾਸਤੀ ਨੂੰ ਸਾਂਭਿਆ ਜਾ
ਜਾਵੇ ਬਤ ਔਖਾ ਜੀ ਖਾ ਬਿਲਕੁ ਬਿਲੁ ਖ ਬਣੂਗਾ ਰਾਬ ਹੀਮ ਹੋ ਹਾਂਜੀ ਹਾਂਜੀ ਸਤਿ੍ਰੀ ਅਕਾਲਰਾ ਸ ਵੈਸੇ ਸੋਚਣਾ ਚਾਹੀਦਾ ਹਾਂ। ਤੁਸੀ ਆਪਣਾ ਜਿਨਾਂ ਹੋ ਸਕੇ ਆਪਣੇ ਆਲੇ ਦੁਆਲੇ ਸਫ਼ਾਈ ਰੱਖੋ ਜੀ ਆਪਣੀ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ੀ ਓਕੇ ਜੀ ਜ ਓਕੇ ਜੀ। ਸਤਿ ਸ਼੍ਰੀ ਅਕਾਲ ਜੀਠੀਕ